ਹੈਲੋ। ਹੈਲੋ। ਹੈਲੋ, ਆਵਾਜ਼ ਨੀ ਆਉਂਦੀ ਜੀ। ਹੈਲੋ। ਹੈਲੋ।
ਹਾਂਜੀ। ਸਸ਼੍ਰੀ ਅਕਾਲ ਜੀ।
ਸਸ੍ਰੀ ਅਕਾਲ, ਆਵਾਜ਼ ਨੀ ਆ ਰਹੀ ਸੀਗੀ।
ਹਾਂਜੀ-ਹਾਂਜੀ। ਆਵਾਜ਼ ਨੀ ਆ ਰਹੀ ਸੀ ਹੋਰ, ਹੁਣ ਆ ਰਹੀ ਐ ਆਵਾਜ਼।
ਜੀ ਹਾਂਜੀ।
ਔਰ ਕਿੱਦਾਂ, ਠੀਕ-ਠਾਕ ਘਰ ਪਰਿਵਾਰ ਸਭ।
ਵਧੀਆ ਜੀ ਵਧੀਆ, ਤੁਸੀਂ ਦੱਸ।
ਹਾਂਜੀ ਵਦੀਆ ਤੁਸੀਂ ਸੁਨਾਓ ਹੋਰ ਕੀ ਹਾਲ-ਚਾਲ ਨੇ ਪਰਿਵਾਰ ਦੇ।
ਸਬ ਵਦੀਆ ਜੀ, ਤੁਸੀਂ ਦੱਸੋ ਤੁਆਡੀ ਫੈਮਿਲੀ ਕਿਵੇਂ।
ਹਾਂਜੀ ਵਦੀਆ ਸਾਰੇ ਵਦੀਆ।
ਹਾਂਜੀ ਹਾਂ, ਹੋਰ ਮਤਲਬ ਕੀ ਕਿੱਥੋਂ ਤੁਸੀਂ ਪੰਜਾਬ ਤੋਂ ਈ।
ਹਾਂਜੀ-ਹਾਂਜੀ।
ਫੇਰ ਤੇ ਤੁਆਨੂੰ ਸਿੱਖ ਹਿਸਟਰੀ ਬਾਰੇ ਪਤਾ ਹੋਨੇ।
ਹਾਂਜੀ-ਹਾਂਜੀ ਕਾਫ਼ੀ ਕੁਛ ਤਾਂ ਪਤਾ ਐ ਤੇ ਕਾਫ਼ੀ ਕੁਛ ਨਈਂ ਵੀ ਪਤਾ ਐ। ਮਤਲਬ ਜਿੰਨਾ ਮੈਨੂੰ ਪਤਾ ਮਤਲਬ ਕਾਫ਼ੀ ਜਾਨਕਾਰੀ ਤਾਂ ਹੈ।
ਹਾਂਜੀ ਸਿੱਖ ਹਿਸਟਰੀ ਚ ਤਾਂ ਜਾਦਾ ਮਤਲਬ ਨਾਮ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੋਇਆ।
ਹਾਂਜੀ-ਹਾਂਜੀ ਮਹਾਰਾਜਾ ਰਣਜੀਤ ਸਿੰਘ ਦੀ ਬਹੁ ਵੱਡੀ ਦੇਨ ਆ ਜੀ।
ਹਾਂਜੀ-ਹਾਂਜੀ, ਹਾਂਜੀ ਐ ਪੇਆ ਲੈਂਦਾ ਪੰਜਾਬ। ਚੜਦਾ ਪੰਜਾਬ ਸਾਰਾ ਓਨਾਂ ਦੇ ਪੈਲੇ ਅੰਡਰ ਸੀ ਹੁਨ ਤੇ ਗੋਰਮਿੰਟਾਂ ਨੇ ਅਲੱਗ ਕਰਤਾ।
ਹੂੰ-ਹੂੰ-ਹੂੰ ਏਦਾਂ ਏ ਕੇ ਓਦੋਂ ਮਤਲਬ ਕੋਈ ਲੜਾਈ ਝਗੜੇ ਵੀ ਨੀ ਸੀਗੇ ਬੜਾ ਬੜੇ ਮਤਲਬ ਵਦੀਆ ਸ਼ਾਨਦਾਰ ਤਰੀਕੇ ਨਾਲ ਲੋਕ ਰੈਂਦੇ ਸੀ।
ਪੈਲੇ, ਜੀ ਪੈਲੇ ਧਰਮਾਂ ਦੀ ਲੜਾਈ ਸੀ। ਹੁਨ ਤੇ ਗੌਰਮਿੰਟ-ਗੌਰਮਿੰਟ ਦੀ ਲੜਾਈ ਵੈਸੇ ਰਨਜੀਤ ਸਿੰਘ ਦੇ ਬਾ
ਹੁਨ ਵੀ ਤਾਂ ਦੇਖੋ ਗੌਰਮੈਂਟ ਜੋ ਕਰਦੀ ਐ ਸਰਕਾਰਾਂ ਕੀ ਕਰਦੀਆਂ ਨੇ। ਜਦੋਂ ਇਲੈਕਸ਼ਨ ਔਂਦੇ ਨੇ ਓਦੋਂ ਈ ਜਾਤਾਂ ਧਰਮਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਓਦੋਂ ਫੇਰ ਲੜਾਨ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਹਨਾ।
ਹਾਂਜੀ ਤੁਆਨੂੰ ਪਤਾ ਕਿੱਥੇ ਦਾ ਬੂ ਜਨਮ ਸੀ ਓਨਾਂ ਦਾ ਰਣਜੀਤ ਸਿੰਘ ਜੀ ਦਾ।
ਮੈਨੂੰ ਕੁਛ ਜਾਦਾ ਤਾਂ ਯਾਦ ਨਈ ਐ ਬਟ ਮੈਨੂੰ ਇੰਨਾ ਯਾਦ ਏ ਕੇ ਲਾਹੌਰ ਦਾ ਸੀ ਓਨਾਂ ਦਾ ਜਨਮ।
ਗੁਜਰਾਵਾਲੇਆਂ ਦਾ ਜਨਮ ਸੀ ਓਨਾਂ ਦਾ।
ਅੱਛਾ-ਅੱਛਾ।
ਤੇਰਾਂ ਨਵੰਬਰ ਸਤਰਾਂ ਸੌ ਅੱਸੀ ਚ ਓਨਾਂ ਜਨਮ ਹੋਏਆ ਸੀ ਗੁਜਰਾਂਵਾਲਾ।
ਠੀਕ ਐ-ਠੀਕ ਐ।
ਮਤਲਬ ਓਨਾਂ ਨੇ ਸੱਠ ਸਾਲ ਰਾਜ ਕੀਤਾ, ਮਤਲਬ ਸਿੱਖ ਕੰਮਿਊਨਟੀ ਤੇ ਓਨਾਂ ਦਾ ਜੋ ਰਾਜ ਸੀ, ਮ ਸੱਠ ਸਾਲ ਦਾ ਸੀ। ਸਤਰਾਂ ਸੌ ਪੱਚੀ ਤੋਂ ਲੈ ਕੇ ਠਾਰਾਂ ਸੌ ਚਾਲੀ ਤੱਕ ਓਨਾਂ ਨੇ ਰਾਜ ਕੈਮ ਕੀਤਾ ਸੀ।
ਅੱਛਾ, ਇੱਕ ਏ ਵੀ ਐ ਨਾ ਕੇ ਜਦੋਂ ਓਨਾਂ ਦਾ ਰਾਜ ਸੀ ਓਦੋਂ ਕਿਸੇ ਦੀ ਕਿਸੇ ਧਰਮ ਨਾਲ ਕੋਈ ਓ ਨਈਂ ਸੀਗੀ ਲਾਗ ਡਾਟ ਨਈ ਸੀਗੀ। ਤੇ ਸਾਰੇ ਵਦੀਆ ਹੱਸਦੇ-ਖੇਡਦੇ ਵੱਸਦੇ ਰੈਂਦੇ ਸੀ ਹਨਾ ਕਿਸੇ ਨੂੰ ਕੋਈ ਮ ਮਤਲਬ ਨਈਂ ਸੀ ਕਿਸੇ ਦਾ ਕਿਦਾ ਕੀ-ਕੀ ਧਰਮ ਐ ਕਿਦਾ ਕੀ ਧਰਮ ਐ ਹਨਾ। ਤੇ ਓਦੋਂ ਲੋਕ ਬੜੇ ਮਤਲਬ ਖ਼ੁਸ਼ ਵੀ ਸੀ ਲੋਕਾਂ ਚ ਜਾਗਰੂਕਤਾ ਵੀ ਸੀ ਪੜ੍ਹੇ ਲਿਖੇ ਵੀ ਉਦੋਂ ਲੋਕ ਜਾਦਾ ਗਿਣੇ ਜਾਂਦੇ ਸੀ ਹਨਾ। ਜੋ ਪੈਲਾ ਸਕੂਲ ਸੀ ਓ ਮਹਾਰਾਜਾ ਰਣਜੀਤ ਸਿੰਘ ਨੇ ਬਨਾਏਆ ਸੀ ਹਨਾ।
ਹਾਂਜੀ-ਹਾਂਜੀ ਮਤਲਬ ਕੈਂਦੇ ਆ ਕੇ ਓਨਾਂ ਦੇ ਰਾਜ ਵਿੱਚ ਕੁੱਤਾ ਵੀ ਭੁੱਖਾ ਨੀ ਸੋਂਦਾ ਸੀ।
ਹਾਂਜੀ-ਹਾਂਜੀ।
ਇੰਨੀ ਖੁਸ਼ਹਾਲੀ ਹੈਗੀ ਸੀ, ਮਤਲਬ ਇੱਕ ਵਾਰੀ ਉਹਨਾਂ ਨੇ ਨਾ, ਇੱਕ ਕੁੱਤੇ ਨੂੰ ਸੋਨੇ ਦਾ, ਕਾੰਠਾਂ ਪਾ ਕੇ ਭੇਜਿਆ ਬਾਜ਼ਾਰ, ੳਲਨ ਜਾਂ ਕਾੰਠਾਂ ਕੋਈ ਲਾਏਗਾ। ਬਈ ਦੇਖਨੇ ਹਾਂ, ਸਾਡੇ ਵੀ ਰਾਜ ਚ ਕੋਈ ਭੁੱਖਾ ਹੈਗੈ। ਰੋਕ
ਹਮ-ਹਮ!
ਉਨਾਂ ਕੋਲ ਆ ਗਯਾ, ਪਰ ਕਿਸੇ ਨੇ ਕਾਂਠਾ ਨੀ ਲਾਯਾ, ਇਥੋਂ ਪਤਾ ਲੱਗਦਾ, ਕਿੰਨਾ ਵਦੀਆ ਉਨਾਂ ਦਾ ਰਾਜ ਹੈਗਾ ਸੀ, ਪੰਜਾਬ
ਤੇ ਇਹ ਵੀ ਤਾਂ ਦੇਖੋ ਹੁਣ, ਹੁਣ ਜਿਹੜੀਆਂ ਸਰਕਾਰਾਂ ਕਰਦੀਆਂ ਨੇ, ਜਦੋਂ ਏਨਾਂ ਨੇ, ਕਿਤੇ ਜਾਣਾ ਹੋਂਦਾ ਚਾਰ ਸਫੇਰੇ ਰਸਤੇ ਬੰਦ ਕਰ ਦਿੰਦੇ ਨੇ, ਆਮ ਜਨਤਾ ਪਰੇਸ਼ਾਨ ਹੁੰਦੀ ਹੈ, ਤੇ ਉਹ ਵੀ ਤਾਂ ਇੱਕ ਮਹਾਰਾਜਾ ਸੀ। ਜਿਹੜਾ ਕਿ ਸਾਰਿਆਂ ਦੇ ਵਿੱਚ ਇਹਦਾਂ ਬਿ ਨਾ ਸਕਿਓਰਟੀ ਤੋਂ ਘੁੰਮਦਾ ਸੀਗਾ। ਤੇ ਲੋਕਾਂ ਨੂੰ ਪਤਾ ਵੀ ਨੀ ਲੱਗਦਾ ਸੀ। ਰਾਤ ਨੂੰ ਉਹਨਾਂ ਨੂੰ ਲੋ ਲੋਕਾਂ ਨੂੰ ਦੇਖਦਾ ਸੀਗਾ,
ਹਾਂਜੀ-ਹਾਂਜੀ।
ਤਾਕੀ
ਉਹ ਉਹਨਾਂ ਦਾ ਇਹੀ ਸੀ, ਅਸੂਲ ਕੇ ਆਪਣੀ, ਮਤਲਬ ਜੋ ਜਨਤਾ ਸੀ, ਉਹਨਾਂ ਨੂੰ ਰੋਟੀ, ਰੋਜ ਰਾਤੀ ਜਾ ਕੇ ਉਹਨਾਂ ਦੇ, ਹਾਲ ਚਾਲ ਪੁੱਛਨੇ।
ਹਮ!
ਉਹਨਾਂ ਨੂੰ, ਕਹਿੰਦੇ ਆ ਬੀ, ਮਤਲਬ ਸਾਰੇ ਧਰਮ ਸੀ, ਹਿੰਦੂ, ਸਿੱਖ ਮੁਸਲਿਮ, ਸਾਰਿਆਂ ਨਾਲ ਉਹਨਾਂ ਦੇ, ਦੇ ਸਵੰਗ ਸੀ, ਸ਼ਾਂਤੀ ਦਾ ਪ੍ਰਤੀਕ ਵੀ ਕਹਿੰਦੇ ਹੈਂ, ਉਹਨਾਂ ਨੂੰ।
ਤੇ ਦੇਖਲੋ ਉਦੋਂ ਫਿਰ ਜਦੋਂ ਸੀ, ਕਿ ਪੈਸਾ ਮਤਲਬ ਜਿਹੜਾ ਡੋਲਰ ਸੀ, ਪੈਸੇ ਤੋਂ ਘੱਟ ਸੀਗਾ,
ਹਾਂਜੀ, ਹਾਂ।
ਰੁਪਈਏ ਤੋਂ ਘੱਟ ਸੀ ਹੈਨਾ ਮੈਂ, ਮੈਨੂੰ ਆਈ ਥਿੰਕ ਯਾਦ ਏ, ਕਿ ਇੱਕ ਡਾਲਰ ਇੱਕ ਪੈ ਈ ਇੱਕ ਰੁਪਈਏ ਦੇ, ਤੇਰਾਂ ਡੋਲਰ ਹੁੰਦੇ ਸੀ ਉਦੋਂ।
ਹਾਂਜੀ-ਹਾਂਜੀ ਉਸ ਟਾਈਮ ਵੈਲਿਊ ਬਹੁਤ ਸੀ। ਕਰੰਸੀ ਦੀ।
ਤੇ ਹੁਣ ਦੇਖ ਲੋ। ਇਹਨਾਂ ਨੇਂ ਕਿੰਨਾ ਪੈਸੇ ਨੂੰ, ਕਿੰਨਾ ਰੁਪਈਏ ਨੂੰ, ਕਿੰਨਾ ਨੀਚੇ ਸੁੱਟ ਦਿੱਤਾ। ਹੁਣ ਦੀਆਂ ਸਰਕਾਰਾਂ ਨੇ,
ਉਹਨਾਂ ਦਾ ਮਤਲਬ ਜੋ, ਮਤਲਬ ਉਹ ਨਾ, ਮਹਾ ਸਿੰਘ ਔਰ ਰਾਜ ਕੌਰ ਉਹਨਾਂ ਦੇ, ਉਹ ਸੀ ਨਾ ਮਾਤਾ ਵੀ
ਹਾਂਜੀ- ਹਾਂਜੀ, ਫਿਰ ਦੇਖ ਲਓ ਇਹ ਜੋ ਹੋਇਆ। ਉਹਨਾਂ ਨਾਲ, ਉਹਨਾਂ ਦੇ ਪਰਿਵਾਰ ਨਾਲ, ਮਹਾਰਾਜਾ ਦਿਲੀਪ ਸਿੰਘ ਨੂੰ ਲੈ ਗਏ। ਹੈਨਾ! ਮਹਾਰਾਣੀ ਨੂੰ। ਬੰਦੀ ਬਣਾਯਾ, ਏ ਵੀ ਤਾਂ ਕੁੱਛ ਲੋਕ ਆਪਣੇ ਈ ਸੀਗੇ। ਜਹੜੇ ਵਿੱਚੋਂ ਮਤਲਬ ਧੋਖਾ ਕਰਕੇ ਤੇ, ਗਰਦਾਰ ਬਣ ਗਏ ਤੇ ਅੰਗਰੇਜ਼ਾਂ ਨਾਲ ਰਲ ਕੇ, ਉਹਨਾਂ ਨੂੰ ਹੈਨਾ ਮਰਵਾ ਦਿੱਤਾ ਉਹਨਾਂ ਦੇ ਸਪੁੱਤਰ ਨੂੰ, ਵੱਡੇ ਸਪੁੱਤਰ ਨੂੰ, ਫਿਰ ਦਲੀਪ ਸਿੰਘ ਨੂੰ, ਜਦੋਂ ਉਹ ਛੋਟਾ ਸੀ। ਚਾਰ- ਪੰਜ ਸਾਲ ਦਾ ਬੱਚਾ ਸੀ। ਹੈਨਾ! ਉਦੋਂ ਉਹਨੂੰ ਕੈਦ ਕਰਕੇ ਲੈ ਗਈ। ਹੈਨਾ!
ਪਟਯਾ ਪਟਿਆਲੇ ਦੇ ਰਾਜੇ ਸੀ, ਉਨਾਂ ਨੇ ਬੋਤ ਦੁਖ ਦਿੱਤਾ ਉਨਾਂ ਨੂੰ
ਹੈ। ਪਟਿਆਲੇ ਦੇ ਰਾਜੇ ਨੇ,
ਜੋ ਦਲੀਪ ਸਿੰਘ ਸੀ, ਉਹਨੇ ਉੱਥੇ ਜਾ ਕੇ ਫੇਰ ਵਾਲ ਕਟਵਾ ਤੇ ਸੀ। ਤੇ ਉਹਨਾਂ ਦੀ- ਜੋ ਮਾਤਾ ਸੀ, ਮਤਲਬ ਜਿੰਦ ਕੌਰ ਸਾਡੇ ਕਿਆ ਜੀ ਮੇਰਾ ਸਾਰਾ ਰਾਜ-ਪਾਟ ਚਲੇ ਗਿਆ। ਮੇਰਾ ਕ੍ਹਾਰਵਾਲਾ ਮਰ ਗਿਆ ਰਣਜੀਤ ਸਿੰਘ ਤੇ ਮੈਂ ਤਾਂ ਨੀ ਰਈ
ਹਮ, ਮਹਾਰਾਣੀ ਅੰਨੀ ਹੋ ਗੀ ਸੀ, ਜਦੋਂ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ
ਹ
ਫੇਰ ਜੀਦੋਂ ਓਨੂੰ ਲਾਸਟ ਤੇ ਓ ਮਿਲਦੈ
ਲਹੌਰ ਆ ਕੇ ਮਿਲਦੈ ਓਨੂੰ ਫੇਰ ਓ ਵਾਲ ਰੱਖ ਕੇ ਆਂਦੈ ਲੌਰ
ਹਮ
ਹਾਂਜੀ ਫੇਰ ਓਨਾਂ ਦੀ ਮਤਲਬ
ਵੈਸੇ ਓਦੀ ਉਸ ਉਸ ਵਿੱਚ ਵਾਲ ਕਟਾਣ ਦੇ ਵਿੱਚ ਓਦੀ ਵੀ ਕੋਈ ਗਲਤੀ ਨੀ ਸੀ ਏ ਚਾਰ-ਪੰਜ ਸਾਲ ਦੇ ਬੱਚੇ ਨੂੰ ਕੋਛ ਨੀ ਪਤਾ ਹੁੰਦਾ ਹਨਾ ਤੇ ਕੀ ਜਦੋਂ ਓਨੂੰ ਪਰਵਰਿਸ਼ ਹੀ ਓਧਰ ਮਿਲੀ ਸੀਗੀ ਇੰਗਲੈਂਡ ਦੇ ਵਿੱਚ ਹਨਾ
ਗਲਤੀ ਦਾ ਮਤਲਬ ਐ ਈ ਨੀ ਜਿਵੇਂ ਇੱਕ ਸਾਰੀ ਤਰ ਦੁਸ਼ਮਣੀ ਓ ਜੇ ਤੇ ਫੇਰ ਏਕ ਬੰਦਾ ਤੇ ਉੰਨਾਂ ਦੀ ਗੱਲ ਮੰਨ ਕੇ ਫੈਦੈ, ਮਰਨ ਨਾਲੋ ਵਧੀਆ ਤੇ ਗੱਲ ਮੰਨ ਕੇ ਈ ਫੈਦੈ। ਐਸਾ ਰਨਜੀਤ ਸਿੰਘ ਜੀ ਦੇ ਤੇ ਟਸ ਸਾਲ ਦੀ ਏਜ 'ਚ ਅੱਖ ਮਤਲਬ ਓ ਹੋ ਗਈ ਸੀ ਇੱਕ ਡੈਮੇਜ
ਹਾਂ ਚੇਚਕ ਹੋ ਗਿਆ ਸੀ ਨਾ ਓਨਾਂ ਨੂੰ
ਹਾਂਜੀ ਹਾਂਜੀ, ਬਾਕੀ ਓਨਾਂ ਦਾ ਤੇ ਬੋਤ ਵੱਡਾ ਇਤਿਆਸ ਐਗੈ। ਸੱਤਰਾਂ ਸੌ ਮਤਲਬ ਸੱਤਰਾਂ ਸੌ ਨੜਿਨਵੇਂ ਵਿੱਚ ਓਨਾਂ ਨੇ ਅਫਗਾਨਾਂ ਨੂੰ ਪੈਲੀ ਵਾਰ ਹਰਾ ਹਰਾ ਕੇ ਤਿੱਬਤ ਪੀਸ਼ਾਵਰ ਤੱਕ ਕਬਜ਼ਾ ਕੀਤਾ ਸੀ ਕਸ਼ਮੀਰ ਤੱਕ
ਹਮ ਤੇ ਓਨਾਂ ਦਾ ਸਭ ਤੋਂ ਅੱਛਾ ਨਾਇਕ ਸੀਗਾ ਹਰੀ ਸਿੰਘ ਨਲੂਆ
ਹਾਂਜੀ, ਓਨਾਂ ਦਾ ਈ ਬ ਬੋਤ ਵੱਡਾ ਇਤੀਆਸ ਹੈ ਹਰੀ ਸਿੰਘ ਨਲ ਓਨਾਂ ਦੀ ਬੋਤ ਟੇ ਨੇ ਮੁਗਲ ਡਰਦੇ ਈ ਹਰੀ ਸਿੰਘ ਨਲਵੇ ਕੋਲੋਂ ਸੀ।
ਹਮ ਅਫਗਾਨਿਸਤਾਨ ਦੇ ਵਿੱਚ ਹੁਣ ਵੀ ਮਤਲਬ ਡਰਦੇ ਨੇ ਲੋਕ ਤੇ ਓਥੇ ਓਨੂੰ ਕੈਂਦੇ ਨੇ ਓਥੇ ਓਦਾ ਮਤਲਬ ਏਦਾਂ ਬੋਲਦੇ ਨੇ ਉੱਥੇ ਉੱਥੋਂ ਦੇ ਲੋਕ ਕੀ ਜਦੋਂ ਕੋਈ ਬੱਚਾ ਓਨਾਂ ਦਾ ਰੋਂਦਾ ਐ ਤਾਂ ਓ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਕਿ ਡਰੌਂਦੇ ਨੇ ਓਥੇ ਓਨੂੰ
ਹੋ ਜਾ ਆ ਜੇਗਾ ਹਾਂਜੀ ਹਾਂਜੀ
ਹਮ
ਉਂਨਾਂ ਦਾ ਮਤਲਬ ਜਿਵੇਂ ਓ ਕਛੈਰਾ ਹੁੰਦਾ ਸੀ ਨਾ ਓ ਮਤਲਬ ਬੋਤ ਉੱਚੀ ਪ੍ਹਾੜੀ ਤੋਂ ਓਨਾਂ ਦਾ ਮ੍ਹੈਲ ਸੀ ਹਰੀ ਸਿੰਘ ਨਲਵੇ ਦਾ
ਹਮ
ਤੇ ਓਨਾਂ ਦੀ ਦੈਥ ਓਏ ਓਏ ਇੱਕ ਸਾਲ ਹੋ ਗਿਆ ਸੀ। ਬਿਮਾਰੀ ਕਰਕੇ ਤੇ ਓ ਫੇਰ ਵੀ ਓਨਾਂ ਦੇ ਜੋ ਸੈਨਿਕ ਸੀ ਨਾ ਹਰੀ ਸਿੰਘ ਨਲਵੇ ਦੇ ਓ ਉਨਾਂ ਦਾ ਕਛੈਰਾ ਟਂਗ ਲੈਂਦੇ ਸੀ ਤੇ ਮੁਗਲਾਂ ਨੂੰ ਐ ਲੱਗਦਾ ਸੀ ਕੀ ਹਜੇ ਵੀ ਜਿੰਦਾ ਹੈਗਾ ਓ ਏਸ ਕਰਕੇ ਹਮਲਾ ਨੀ ਕਰਦੇ ਸੀ, ਹਾਂਜੀ ਪਰ ਏਨਾਂ ਨੇ ਕੀ ਕੈਂਦੇ ਆ ਬੋਤ ਵੱਡਾ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦੈ ਏਨਾਂ ਨੂੰ
ਹਮ
ਹਰੀ ਸਿੰਘ ਨਲੂਊ ਇੱਕ ਓ ਸੀ ਤੁਸੀਂ ਸ਼ੈਦ ਸੁਣੇ ਓਏ ਗੀ ਕੀ ਓ ਮ੍ਹਾਰਾਜਾ ਰਣਜੀਤ ਸਿੰਘ ਨਾਲ ਜਾ ਰਹੇ ਸੀ ਯੁੱਧ ਲੜਨ ਤੇ ਰਾ ਵਿੱਚ ਸੀਗਾ ਓਨਾਂ ਨੂੰ ਸ਼ੇਰ ਮੇਲ ਗਿਆ ਸੀ, ਇੰਨੇ ਚ ਰਨਜੀਤ ਸਿੰਘ ਜੀ ਟੈਮ ਓ ਤਲਵਾਰ ਕੱਢਣ ਲੱਗੇ ਇੰਨੇ ਚ ਹਰੀ ਸਿੰਘ ਨਲੂਆ ਅੱਗੇ ਹੋ ਗਯਾ।
ਹੂੰ।
ਤੇ ਓਨਾਂ ਨੇ ਅਪਨੇ ਦੋ ਹੱਥਾਂ ਨਾਲ ਓਦਾ
ਜਬਾੜਾ ਪਾੜ ਤਾ ਸੀ ਹਾਂਜੀ-ਹਾਂਜੀ। ਹੂੰ-ਹੂੰ-ਹੂੰ। ਤੇ ਇੱਕ ਏ ਈਵੀ ਐਕਿ ਜਦੋਂ ਕਿ ਮਹਾਰਾਜਾ ਰਨਜੀਤ ਸਿੰਘ
ਹਾਂਜੀ-ਹਾਂਜੀ
ਅ ਏਥੇ ਪਟਿਆਲੇ ਆਏ ਸੀਗੇ
ਹੰਜੀ।
ਏ ਏਨਾਂ ਨੇ ਕਿਆ ਸੀ ਏਨਾਂ ਨੇ ਲੜਾਈ ਕੀਤੀ ਸੀਗੀ ਅੰਗਰੇਜ਼ਾਂ ਨੇ ਤਾਂ ਪਟਿਆਲੇ ਅ ਓਦੀ ਮਹਾਰਾਨੀ ਜੇੜੀ ਪਟਿਆਲੇ ਦੀ ਮਹਾਰਾਨੀ ਸੀ ਓਦੀ ਮਹਾਰਾਜ ਨਾਲ ਲੜਾਈ ਹੋਗੀ ਸੀ ਤਾਂ ਉਦੋਂ ਬਾੱਦ ਚ ਓਨੇ ਪੱਤਰ ਲਿਖਿਆ ਸੀ ਮਾਹਾਰਾਨੀ ਨੇ ਅ ਮਹਾਰਾਜਾ ਰਨਜੀਤ ਸਿੰਘ ਨੂੰ ਕੈ ਵੀ ਓਨਾਂ ਦਾ ਸਮਝੌਤਾ ਕਰਾਉਨ ਲਈ ਤੇ ਉਦੋਂ ਬਾਦ ਮਹਾਰਾਜਾ ਰਨਜੀਤ ਸਿੰਘ ਅਪਨੀ ਛੋਟੀ ਟੁਕੜੀ ਕੁਛ ਕ ਸੈਨਿਕ ਲੈਕੇ ਆਏ ਸੀ ਨਾਲ ਕਿਉ ਚਲੋ ਠੀਕੈ, ਮਹਾਰਾਜ ਏ ਮਹਾਰਾਜਾ ਨੇ ਤਾਂ ਅਪਨੀ ਅ ਮਤਲਬ ਸੈਨਿਕ ਅਪਨੇ ਲੈਕੇ ਆਨੇ ਈ ਸੀ। ਤਾਂ ਫੇਰ ਓਨੇ ਮਹਾਰਾਜਾ ਨੇ ਓਨਾਂ ਨੂੰ ਪੱਤਰ ਲਿਖਿਆ ਸੀ ਅੰਗਰੇਜ਼ਾਂ ਨੂੰ ਕਿਉਂਕਿ ਓ ਮਿਲਿਆ ਹੋਇਆ ਸੀ ਅੋਲਰੇਡੀ, ਹਨਾ। ਤੇ ਓਨੇ ਪੱਤਰ ਲਿਖਿਆ ਸੀਗਾ ੳਨਾਂ ਨੂੰ ਕਿ ਅ ਅਹ ਕਿ ਉਹ ਇੰਨਾ ਮਤਲਬ ਆਪਣੇ ਸੈਨਿਕ ਲੈਕੇ ਆ ਰਿਆ ਤਾਂ ਓਦੋਂ ਉਨਾਂ ਨੇ ਅੰਗਰੇਜ਼ਾਂ ਨੇ ਬੋਲੇਆ ਸੀ ਕਿ ਜਿਤਨਾ ਹੈ ਉਤਨਾ ਰੱਖ ਲੋੋ ਐਸੇ ਕੁਛ ਕਰਕੇ ਉਨੋ ਨੇ ਬੋਲਾ ਥਾ ਕਿ ਅ ਸ਼ਾਂਤੀ ਸੇ ਉੇਸੇ ਰੈਹਨੇ ਦੋ ਅਗਰ ਨਹੀਂ ਤੋ ਸਾਰਾ ਲਾਹੌਰ ਚਲਾ ਜਾਏਗਾ ਇਸੇ ਕਰਕੇ ਕੁਛ ਕੁਛ ਅ ਬਾਤੇ ਥੀ ਜੋ ਉਸਨੇ ਬੋਲੀ ਥੀ ਅੰਗਰੇਜੋਂ ਨੇ। ਕਿ ਅਗਰ ਇਸ ਕੋ ਗੁੱਸਾ ਆ ਗਯਾ ਤੋ ਸਾਰਾ ਸਾਰਾ ਈ ਚਲਾ ਜਾਏਗਾ।
ਹਾਂਜੀ ਹਾਂ ਪਰ, ਉ ਗੁੱਸਾ ਕਰਦੇ ਨੀ ਸੀਨੇ ਆ ਹਰ ਗੱਲ ਦਾ।
ਪਰ ਓ ਥਾ ਕਿ ਵੋ ਆਏ ਤੋ ਥੇ ਉਨਕਾ ਸਮਝੌਤਾ ਕਰਵਾਨੇ ਬਟ, ਅੰਗਰੇਜੋ ਕੋ ਲਗਾ ਥਾ ਕਿ ਕੀ ਯੇ ਹਮਲਾ ਕਰ ਨੇ ਆਗੇ।
ਹਾਂਜੀ-ਹਾਂਜੀ, ਪਰ ਓ ਮਤਲਬ ਫੇਰ ਤੇ ਓਨਾਂ ਦੀ ਜਿਵੇ ਡੈਥ ਤੇ ਓਨਾਂ ਦੀ ਕਿਸੇ ਲੜਾਈ ਚ ਨੀ ਹੋਈ ਰਨਜੀਤ ਸਿੰਘ ਜੀ ਦੀ। ਚੋਂ ਮਾਰ ਜਾਂਦੇ ਨੇ ਪਰ ਓਨਾਂ ਦੀ ਡੈਥ ਲੜਾਈ ਚ ਨੀਂ ਹੋਈ, ਆ ਵੀ ਇੱਕ ਬੋਤ ਵੱਡੀ ਗੱਲ ਏ ਮਾਨ ਆਲੀ। ਓਨਾਂ ਦੀ ਲੜਾਈ ਵੀ ਓਨਾਂ ਦੀ ਮਤਲਬ ਡੈਥ ਵੀ ਕੋਈ ਬਿਮਾਰੀ ਲੱਗ ਗੀ ਸੀ। ਓਨਾਂ ਕਾਰ, ਮਤਲਬ ਕਿਸੀ ਦੀ ਤਲਵਾਰ ਨਾਲ ਓਨਾਂ ਦੀ ਮਤਲਬ ਡੈਥ ਨਈਂ ਹੋਈ।
ਹਾਂਜੀ-ਹਾਂਜੀ।
ਚਲੋ, ਠੀਕ ਏ ਜੀ।
ਹਾਂਜੀ- ਹਾਂਜੀ ਠੀਕ ਐ ਜੀ ਓਕੇ- ਓਕੇ ਬਾਏ।